ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ।
ਸਭ ਵਧੀਆ ਹੋਰ ਸੁਣਾ ਤੁਸੀਂ ਕਿਵੇਂ?
ਹੋਰ ਸੁਣਾਓ ਘਰ ਸਭ ਠੀਕ ਨੇ?
ਸਭ ਵਧੀਆ ਤੁਸੀਂ ਸੁਣਾਓ ਘਰ ਪਰਿਵਾਰ ਚ ਸਭ ਵਧੀਆ?
ਹਾਂਜੀ ਹਾਂਜੀ ਸਭ ਵਧੀਆ ਹੈਗਾ ਹੈ।
ਰੋਟੀ ਪਾਣੀ ਹੋ ਗਈ? ਹਾਂ ਛੁੱਟੀਆਂ ਪੈ ਗਈਆਂ। ਗਰਮੀਆਂ ਦੀ ਛੁੱਟੀਆਂ ਆਦੀਆਂ ਨੇ ਤਾਂ ਬੱਚਿਆਂ ਨਾ ਉਤਸਾ ਹੀ ਹੋ ਜਾਂਦਾ ਹੈ ਕਿ ਅਸੀਂ ਨਾਨੀ ਘਰ ਜਾਣਾ ਹੁੰਨਾ ਇਸ ਵਾਰੀ।
ਹਾਂ ਏ ਤੇ ਹੈਗਾ ਸਾਰਿਆਂ ਨੂੰ ਹੀ ਹੁੰਦਾ। ਘੁੰਮਣ ਦਾ ਦੇਖੋ ਫਿਰ?
ਹਾਂ ਅਸਾ ਪਤਾ ਹੀ ਟਿਕਟਾਂ ਬੰਦਾ ਪਹਿਲਾਂ ਹੀ ਕਰਵਾ ਲੈਂਦਾ ਵੇ ਕਿ ਟਰੈਵਲਿੰਗ ਕਰਨੇ ਵਾਲੇ ਬੰਦਿਆਂ ਦੇ ਹੁੰ ਟਿਕਟਾਂ ਹੀ ਨਹੀਂ ਰਿਜ਼ਰਵ ਹੁੰਦੀਆਂ ਨੇ।
ਸਭ ਤੋਂ ਮੇਨ ਪ੍ਰੋਬਲਮ ਹੈਗੀ ਏ ਹਾਂ ਬਿਲਕੁਲ ਦੋ ਦੋ ਮਹੀਨੇ ਪਹਿਲੇ ਕਰਾਨੀ
ਹਾਂ ਕਿ ਜਾਣਾ ਵੀ ਟਿਕਟਾਂ ਕਰਾ ਲੈਨੇ ਆ ਟਿਕਟ ਮਿਲਨੀ ਨੀ
ਨਾ ਨਾ ਨਾ ਲੋਕਾਂ ਨੇ ਤੇ ਤਿੰਨ ਤਿੰਨ ਮਹੀਨੇ ਪੈਲੇ ਪੈਕੇਜ ਲਏ ਤੇ ਬਈ ਹਰ ਤਰ੍ਹਾਂ ਦਾ ਬੰਦਾ ਹੈਗਾ ਦੇਖੋ ਜਿਹੜਾ ਅਫੋਰਡ ਕਰ ਸਕਦਾ ਪੈਕੇਜ ਵੀ ਲੈਂਦਾ ਵਧੀਆ ਵਧੀਆ।
ਉਹ ਤੋਂ ਗੱਲ ਕੋਲ ਇਹੀ ਵਧ ਹੁੰਦਾ ਕਿ ਬੰਦੇ ਇਸ ਸਮੇਂ ਗਰਮੀਆਂ 'ਚ ਹੀਲ ਸਟੇਸ਼ਨ ਘੁੰਮਣ ਜਾਂਦੇ ਨੇ। ਕੋਈ ਕਿਤੇ ਜਾਂਦਾ ਪਿਆ। ਔਰ ਇੱਕ ਹੁੰਦਾ ਕਿ ਇੱਕ ਬੰਦਾ ਰਿਫਰੈਸ਼ਮੈਂਟ ਹੋ ਜਾਂਦਾ ਕਿਤੇ ਜਾਣੇ ਆਣੇ ਨਾਲ। ਇਹ ਜਗ੍ਹਾ ਬੰਦਾ ਬਹਿ ਰਿਹਾ ਰਹਿ ਕੇ ਵੀ ਥੱਕ ਜਾਂਦਾ ਹੈ।
ਬਿਲਕੁਲ ਥੋੜਾ ਰਿਲੈਕਸ ਹੁੰਦਾ ਮੂਡ ਚੇਂਜ ਹੁੰਦਾ ਬੰਦੇ ਦਾ। ਬਹੁਤ ਕੁਛ ਫਰਕ ਪੈਂਦਾ ਏ ਹਵਾ ਪਾਣੀ ਦਾ ਫਰਕ ਪੈਂਦਾ ਖਾਣ ਪੀਣ ਦਾ ਫ਼ਰਕ ਪੈਂਦਾ ਏ ਚੀਜ਼ ਚੇਂਜ ਹੁੰਦੀ ਉੱਥੇ ਵੀ ਜਾਵਾਂਗੇ ਉਸ ਉਸ ਜਗ੍ਹਾ ਦਾ ਹੀ ਅਸੀਂ ਖਾਵਾ ਪੀਵਾਂਗੇ ਦੇਖੋ ਹਵਾ ਪਾਣੀ ਬਦਲਦਾ ਹੈਗਾ।
ਉਹ ਰਿਫਰੈਸ਼ਮੈਂਟ ਹੋਣਾ ਵੀ ਬਹੁਤ ਇੱਕ ਜ ਰਹਿੰਦਾ ਬੰਦਾ ਪੈਕ ਰੈ ਰਹਿ ਕੇ ਵੀ ਥੱਕ ਜਾਂਦਾ ਇੱਕ ਜ ਹੋ ਕੇ ਆਂਦਾ ਨਾ ਬੰਦਾ ਅੱਡੇ ਤੋਂ ਜ਼ਿਆਦਾ ਰੈਫਲੇਕ੍ਸ ਹੋ ਜਾਂਦਾ ਵੇ। ਫਿਰ ਹੁਣ ਕੰਮ ਕਰਨੇ ਦੀ ਵਿ ਅੱਛਾ ਕਰਦੀ ਬੱਚਿਆਂ ਨ ਵੀ ਲਗਦਾ ਕਿ ਉਹਨੇ ਪੜ੍ਹਨਾ ਵੀ ਅਸੀਂ ਘੁੰਮ ਫਿਰ ਆਇਆ।
ਹਾਂਜੀ ਹਾਂਜੀ
ਬੱਚਿਆਂ ਵਾਸਤੇ ਜ਼ਰੂਰੀ ਹੈ।
ਨਹੀ ਤਾਂ ਇਹ ਹੈ ਕਿ ਮੂਡ ਡੈਵਰਟ ਹੁੰਦਾ ਨਾ ਬੰਦੇ ਦਾ ਭਾਵੇਂ ਮੈਂ ਕਹਿੰਦੀ ਦੋ ਚਾਰ ਦਿਨ ਵਾਸਤੇ ਹੋਏ ਪਰ ਫਰਕ ਪੈ ਜਾਂਦਾ ਏ ਅਸੀ ਦੀ ਦੇਖੋ ਸਾਰਾ ਦਿਨ ਘਰ ਬੈਠੇ ਰਾਵਾਂਗੇ ਕਿਹਾ ਉਹਦੇ ਨਾਲ ਸ਼ਾਮੀ ਇੱਕ ਚੱਕਰ ਵੀ ਮਾਰਾਵਾਂਗੇ ਨਾ ਮਾਰਕੀਟ ਸਾਡਾ ਇੱਕਦਮ ਮੂਡ ਬਦਲ
ਬਾਕੀ ਸੱਚਾਈ ਇਹ ਤੋ ਇੱਕਦਮ ਸੱਚਾਈ।
ਉਹੀ ਨਾ ਤੇ ਜੇ ਸਾਲ ਹੀ ਅਸੀਂ ਇੱਕ ਵਾਰੀ ਘੁੰਮਣ ਵੀ ਚਲੇ ਜਾਵਾਂਗੇ ਹਫ਼ਤੇ ਵਾਸਤੇ ਦੋ ਚਾਰ ਦਿਨ ਵਾਸਤੇ ਤੇ ਉਹ ਸਾਡਾ ਪੂਰਾ ਫਿਰ ਅੱਗੇ ਦਾ ਜਿਹੜਾ
ਪੂਰਾ ਸਾਲ ਸਾਡਾ ਪਾਰ ਕਰ ਦੇਗਾ ਉਹ ਲਗੇ ਮਨੇ ਕਿ ਚਲੋ ਉਹਨੇ ਐਸ-ਐਸੇ ਖਰਚਾ ਕਰਕੇ ਆਏ ਹਾਂ ਤਾਂ ਹੁਣ ਕਮਾਾਨੇ ਦਾ ਸੋਚੀਏ ਅਸੀਂ ਖਰਚਾ ਕਰ ਆਏ ਹਾਂ ਤਾਂ ਹੁਣ ਆਪਣਾ ਘਰ ਪਰਿਵਾਰ ਦਾ ਸੋਚੀਏ
ਬਿਲਕੁਲ ਹਾਂ ਕਹਿੰਦੇ ਇਹ ਵੀ ਤਾਂ ਦੇਖੋ ਨਾ ਫਿਰ ਅਸੀਂ ਮੈਂ ਕਹਿੰਦੀ ਹਾਂ ਜੇ ਅਸੀਂ ਘੁੰਮਣ ਵੀ ਜਾ ਰਹੇ ਹਾਂ ਅਤੇ ਆਪਣੇ 'ਤੇ ਤਾਂ ਖਰਚਦੇ ਪਏ ਨਾ ਆਪਣੇ 'ਤੇ ਵੀ ਨਾ ਖਰਚੋ ਤਾਂ ਫਿਰ ਹੋਰ ਕੀ ਅਸ ਅਸੀਂ ਫਿਰ ਕਿਸ ਲੈਕ ਹੈਗੇ ਹਾਂ।
ਉਹ ਤਾਂ ਗੱਲ ਸਹੀ ਹੈ। ਨਹੀਂ ਹੋਣਾ ਚਾਹੀਦਾ ਸਾਲ ਅਤੇ ਅਤੇ ਇੱਕ ਦੋ ਟ ਟੂਰ ਬਾਹਰ ਦਾ ਹੋਣਾ ਟਰੈਵਲਿੰਗ ਹੋਣੇ ਜ ਬੱਚਿਆਂ ਵਾਸਤੇ ਪਰਿਵਾਰ ਸਭ ਵਾਸਤੇ ਹਸਬੈਂਡ ਵਾਸਤੇ ਵੀ ਹੋ ਜਾਂਦਾ ਨੇ ਇੱਕ ਜਗ੍ਹਾ ਕੰਮ ਕਰਕੇ ਉਹ ਵੀ ਥੱਕ ਜਾਂਦੇ ਰਿਲੈਕਸ ਹੋ ਜਾਂਦਾ।
ਬਿਲਕੁਲ- ਬਿਲਕੁਲ। ਗੁਲ ਬੰਦਾ ਇਰੀਟੇਟ ਹੋ ਜਾਂਦਾ ਹੈ, ਭਾਵੇਂ ਕੋਈ ਵੀ ਉਮਰ ਦਾ ਹੋਏ ਛੋਟਾ ਹੋਏ ਵੱਡਾ ਹੋਵੇ
ਉਹ ਤੋਂ ਗਾਸਤੇ ਟਰੈਵਲਿੰਗ ਵੀ ਬਹੁਤ ਜ਼ਰੂਰੀ ਏ।
ਨਹੀ-ਨਹੀਂ ਫਿਰ ਉਹੀ ਟਰੈਵਲ ਜਦੋਂ ਪਤਾ ਨਾ ਅਸੀਂ ਜਾਣਾ ਘੁੰਮਣਾ ਫਿਰਨਾ ਤੇ ਸਾਨੂੰ ਸਭ ਤੋਂ ਪਹਿਲੇ ਤਾਂ ਇਹੀ ਹੁੰਦਾ ਦੋ ਚਾਰ ਦਿਨ
ਪੈਕਿੰਗ ਕਰੋ ਹਾਂ ਐਕਸਾਈਟਮੈਂਟ ਹੀ ਅਲੱਗ ਹੋ ਜਾਂਦੀ ਹੈ ਅਜੇ ਸਮਾਨ ਘੱਟ ਜਾਏਗਾ।
ਨਵਾਂ-ਨਵਾਂ ਹਰ ਕਿਸੇ ਨੂੰ ਅਗਰ ਨਵਾਂ-ਨਵਾਂ ਕੱਪੜਾ ਪਾਈਏ ਨਵੇਂ ਬੂਟ ਪਾਈਏ ਨਵੇਂ-ਨਵੇਂ ਬੈਗ ਲੈ ਕੇ ਜਾਈਏ। ਨਵੇਂ ਹਰ ਕਿਸੇ ਨੂੰ ਵੇਖੋ ਭਾਵੇਂ ਹਾਂਜੀ ਜੀ ਬਿਲਕੁਲ ਠੀਕ ਕਹਿ ਰਹੇ ਹੋ ਭਾਵੇਂ ਬੱਚੇ ਨੇ ਭਾਵੇਂ ਅਸੀਂ ਆਪਣੇ ਆਪ ਨੂੰ ਵੀ ਲੈ ਲਈਏ ਸਾਨੂੰ ਵੀ ਹੁੰਦਾ ਨਵੇਂ-ਨਵੇਂ ਸੂਟ ਲੈ‌ ਕੇ ਜਾਵਾਂਗੇ। ਅੱਛੀ-ਅੱਛੀ ਡਰੈੱਸਾਂ ਲੈ ਕੇ ਜਾਈਏ ਜਿੱਥੇ ਵੀ ਜਾ ਰਹੇ ਹਾਂ।
ਉਹ ਤ ਗੱਲ ਸੀ ਸਭ ਨੂੰ ਕਰੇਜ਼ ਹੋ ਜਾਂਦਾ।
ਬਿਲਕੁਲ ਸਹੀ ਕਹਿ ਰਹੇ ਹੋ।
ਪਹਿਲੇ ਤਾਂ ਬੰਦਾ ਚਾਰ ਪੰਜ ਦਿਨ ਦੇ ਪੈਕਿੰਗ ਦੇ ਵਿੱਚ ਹੀ ਲੱਗੇਿਆ ਰਹਿੰਦਾ ਇਹ ਵੀ ਸਮਾਨ ਛੁੱਟ ਛੁੱਟਣਾ ਜਾਵੇ ਉਹ ਵੀ ਰੱਖ ਲਈਏ ਇਹ ਵੀ ਰੱਖ ਲਈਏ ਛੂਟ ਦੇ ਬਾਅਦ ਤਾਂ ਬੋਲਣਾ ਜਾਈਏ ਸਮਾਨ ਛੁੱਟ ਗਯਾ ਘਰ
ਹਾਂਜੀ- ਹਾਂਜੀ- ਹਾਂਜੀ ਸਹੀ ਗੱਲ ਏ।
ਬਸ ਬੱਚਿਆਂ ਤਿਆਰ ਹੋ ਜਾਂਦੇ ਨੇ ਹੁਣ ਕਦੋਂ ਜਾਣਾ? ਕਦੋਂ ਜਾਣਾ, ਕਦੋਂ ਜਾਣਾ, ਅਸੀਂ ਕੱਪੜੇ ਆਪਣੇ ਘੱਟ ਲਈਏ ਤੁਸੀਂ ਪਾ ਦਿਓਗੇ। ਬੱਚਿਆਂ ਨੂੰ ਵੀ ਸੌਖ ਲੱਗਦਾ ਨੀਲ ਲੱਗਦਾ ਈ ਏ। ਸਾਨੂੰ ਆਪ ਲੱਗਦਾ ਵੇ। ਸੁਕਰ ਕਰ ਛੁੱਟੀਆਂ ਸੀ ਪੇਕੇ ਜਾ ਕੇ ਕੇ ਆਰਾਮ ਕਰੀਏ
ਹਾਂ ਉਹੀ ਨਾ ਪਰ ਅੱਜ-ਕੱਲ ਤਾਂ ਦੇਖੋ ਨਾ ਬੱਚੇ ਵੀ ਇਹ ਨੀ ਜੋ ਛੁੱਟੀਆਂ ਪੈਂਦੇ ਨੇ ਇਹ ਨੀ ਕਹਿੰਦੇ ਅਸੀਂ ਨਾਨੀ ਘਰ ਜਾਣਾ ਅੱਜ-ਕੱਲ ਸਾਰੇ ਬੱਚੇ ਕਹਿੰਦੇ ਨੇ ਕਿੱਥੇ ਜਾਵਾਂਗੇ ਘੁੰਮਣ
ਹਾਂ, ਅੱਜ-ਕੱਲ ਤਾਂ ਬੱਚਿਆਂ ਨੂੰ ਇਹ ਹੋਗਿਆ ਨਾ ਕਿ ਮੇਰੀ ਫਰੈਂਡ ਬੋਲਦੀ ਪੈਸੀ ਲਗ ਛੁੱਟ ' ਨਾ ਉੱਧ ਘੁੰਣ ਜਾ ਹ ਤਾਂ ਅਸੀਂ ਵੀ ਹੁਣ ਜਾਣਾ ਕਿਤੇ ਛੁਟੀਆਂ ਚ ਨਾ ਓਦੇ ਘੁੰਮਣ ਜਰਿਆ ਅਸੀ ਵੀ ਹੁਣ ਜਾਣਾ ਕਿੱਥੇ ਆਪਨਾ ਪਲਾਨ ਕਰੋ ਅਸੀਂ ਅੱਧੇ ਘੁੰਮਣ ਜਾਣਾ ਅੱਜ-ਕੱਲ ਬੱਚੇ ਆਪ ਡਿਸਾਈਡ ਕਦੇ ਮਾਂ ਪਿਓ ਨੂੰ ਡਿਸਾਈਡ ਕਰਨ ਦਾ ਟਾਈਮ ਨਹੀਂ ਮਿਲਦਾ
ਨ ਨਾ ਨਾ ਨਾ ਹਾਂ, ਜੇ ਤੁਸੀ ਕਹਿ ਦੋਗੇ ਨਾ ਨਹੀਂ ਅਸੀਂ ਤੇ ਫਲਾਨੀ ਜਗਾ ਜਾਵਾਂਗੇ ਤੇ ਉਹ ਮੰਨਦੇ ਹੀ ਨਹੀ ਹੈਗੇ ਬੱਚੇ ਕਹਿੰਦੇ ਨੇ ਨਹੀਂ, ਨਹੀਂ, ਨਹੀਂ ਜੀ ਅਸੀਂ ਨੀ ਜੋ ਅਸੀਂ ਕਹਿ ਰਹੇ ਹਾਂ ਉਹੀ, ਉਹੀ ਜਗਾ ਜਾਣਾ ਹੈਗਾ
ਹਮ, ਅੱਜ-ਕੱਲ ਬੱਚੇ ਵੀ ਹਾਂ ਪਹਿਲੇ ਤਾਂ ਮਾਂ ਪਿਓ ਕੀ ਕਰਦੇ ਹਨ। ਕਿ ਘੁੰਮ ਫਿਰ ਕੇ ਕਿਤੇ ਜਾਣਾ ਪੇਕੇ ਜਾਣਾ
ਹਾਂ, ਸਹੀ ਗੱਲ ਹੈ ਹੁਣ ਨਹੀਂ ਹੁਣ ਤਾਂ ਤੁਸੀਂ ਕਹਿ ਵੀ ਦਿਓ ਨਾ ਅਸੀਂ ਇਹ ਫਲਾਨੀ ਜਗਾ ਜਾਵਾਂਗੇ ਮੂੰਹ ਬਣਾ ਕੇ ਬਹਿ ਜਾਂਦੇ ਨੇ ਜੇ ਉਹਨਾਂ ਦੀ ਮਨਪਸੰਦ ਜਗਾ ਨਾ ਹੋਏ ਤੇ
ਉਹ ਤ ਗੱਲ ਸਹੀ ਹੈ ਠੀਕ ਹੈ ਬੱਚੇ ਬੱਚਿਆਂ ਦਾ ਵੀ ਆਖੇ ਲੱਗਣਾ ਉਹਨਾਂ ਨੂੰ ਵੀ ਚੇਂਜ ਹੋ ਜਾਣਾ ਚਾਹੀਦਾ ਉਹਨਾਂ ਮੈਨੂੰ ਲਗਦਾ ਕਿ ਆਪਣੇ ਫਰੈਂਡ ਸਰਲ ਅਸੀ ਬੋਲਿਆ ਸੀ ਕੇ ਆਏ ਹ ਅਸੀਂ ਅੱਧੇ ਗਏ ਹਾਂ ਫਿਰ ਅਸੀਂ ਟ੍ਰੇਨ ਬਦਲੀ ਅਸੀਂ ਮੈਟਰੋ ਚੜਿਆ ਬੱਚਿਆਂ ਨੂੰ ਵੀ ਲੱਗਦਾ
ਹਾਂ ਉਹਹੀ ਨਾ ਨਹੀਂ ਫਿਰ ਦੇਖੋ ਨਾ ਉਹੀ ਹੈਗਾ ਨਾ ਅੱਜ-ਕੱਲ ਜ ਜਦੋਂ ਦਾ ਇਹ ਸੋਸ਼ਲ ਮੀਡੀਆ ਦਾ ਆ ਗਿਆ ਜ਼ਮਾਨਾ ਹੁਣ ਤੇ ਲੋਕਾਂ ਨਾਲ ਸਭ ਨੇ ਸ਼ੋਵੋਫ ਵੀ ਕਰਨਾ ਸ਼ੁਰੂ ਕਰਤਾ ਜ਼ਿਆਦਾ ਅੱਜ-ਕੱਲ ਤੇ ਲੋਕੀ ਮੈਂ ਕਹਿੰਦੀ ਹਾਂ ਬਈ ਜ ਜਿਹੜੇ ਵੀ ਆਪ ਤੁਸੀਂ ਜਾ ਰਹੇ ਹੋ ਮੋਡ ਆਫ ਟਰਾਂਸਪੋਰਟ ਹੈਗਾ। ਭਾਵੇਂ ਹਵਾਈ ਜਹਾਜ਼, ਭਾਵੇਂ ਟਰੇੇਨ ਏ, ਭਾਵੇਂ ਬੱਸ ਹੈਗੀ ਹੈ। ਜਿਹਦੇ ਨਾਲ ਜਿਵੇਂ ਵੀ ਤੁਸੀਂ ਜਾਓਗੇ ਅੱਜ-ਕੱਲ ਤਾਂ ਪਹਿਲੇ ਹੀ ਪਹੁੰਚਦੇ ਪਹਿਲੇ ਫੋਟੋਆਂ ਪੈ ਜਾਂਦੀ
ਬਾਪਰੇ ਪਦਰ ਪਹਿਲੇ ਪਿੱਛੋ ਪਤਾ ਲੈ ਬੰਦੇ ਨੇ ਪਹਿਲੇ ਪਤਾ ਚਲਣ ਦਾ ਚੱਲੇ ਕਿਦੇ ਨੇ, ਅੱਲ-ਕੱਲ ਵਾਕ ਸੱਚਾਈ ਹੈ। ਇਕ ਇਕ ਜਗਹਾ ਦੇ ਬੰਦੇ ਸਨੈਪ ਪਾਣੀ ਦੀ ਫੋਟੋ ਪਾਣੀ ਇੱਕ ਕ੍ਰੇਜ਼ ਹੋਗਿਆ ਕਿਨੇ ਦਿਖਾਨਾ ਸੀ ਅੱਧੇ ਗਏ ਸੀ ਐਸੀੇ ਅੱਧੇ ਘੁੰਮ ਕੇ ਆਏ ਏਹਕੀ ਕੀਤਾ ਉਹ ਕੀਤਾ ਅਸੀਂ ਐਕਣ ਗਏ ਹਾਂ
ਬਿਲਕੁਲ, ਪਹਿਲੇ ਤਾਂ ਲੋਕੀ ਨਾ ਇਹਨਾਂ ਦੇਖੋ ਮੈਂ ਕਹਿ ਰਹੀ ਪੰਦਰਾਂ, ਪੰਦਰਾਂ ਦਿਨ ਵੀ ਲਾ ਕੇ ਆ ਜਾਂਦੇ ਸੀ। ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਸੀ ਕਈ ਵਾਰੀ ਕਿਉਂਕਿ ਪਹਿਲੇ ਕੋਈ ਐਸਾ ਸਾਰਾ ਹੈ ਈ ਨੀ ਸੀ ਫੋਨਾਂ ਹਾਂ ਓਹੀ ਕਿਉਂਕਿ ਪਹਿਲੇ ਹੈ ਨੀ ਸੀ ਕਿ ਹਾਂ ਬੰਦਾ ਕਵੇ ਕਿ ਕਿਸੇ ਨੂੰ ਪਤਾ ਲੱਗਣਾ ਦੂਜੇ ਮੋਬਾਇਲ ਤੇ ਬਾਅਦ ਵਿੱਚ ਆਏ ਉਸ ਤੋਂ ਬਾਅਦ ਲੈਂਡਲਾਈਨ ਨੀ ਹੈਗੇ ਸੀ, ਨਾ ਕਿਸੇ ਨੂੰ ਪਤਾ ਕਿੱਥੇ ਕਿੱਥੇ ਘੁੰਮ ਕੇ ਆਇਆ ਕੋਈ ਕਿ ਕੀ ਕਰਕੇ ਆਇਆ ਕੁਛ ਨੀ ਪਤਾ ਲੱਗਦਾ ਸੀ, ਅੱਜ ਕੱਲ ਤਾਂ ਸਾਰਾ ਕੁਛ ਹੈਗਾ ਔ
ਘਰੋ ਪਹਿਲੇ ਪੈਰ ਬਾਹਰ ਕੱਢੋ ਪਿੱਛੋਂ ਪਤਾ ਚੱਲ ਜਾਂਦਾ ਬੰਦਾ ਇੱਧੇ ਗਿਆ ਉਥੇ ਗਿਆ। ਓਦੇ ਘੁੰਮਣ ਗਯਾ ਮੰਮੀ ਵੇਖੋ ਔ ਲੋਗ ਉਥੇ ਕੇਨ ਅਸੀਂ ਵੀ ਜਾਨਾ ਸੋਸਲ ਮੀਡੀਆ ਹੀ ਤੋਂ ਬੰਦਿਆਂ ਨੂੰ ਅੱਗ ਲਗਾਈ ਹੋਈ,
ਇਹ ਚੀਜ਼ਾਂ ਹੈਗੀਆਂ। ਅੱਜ ਕੱਲ ਏਦੇ ਬਿਨਾਂ ਤੇ ਗੁਜ਼ਾਰਾ ਹੀ ਨਹੀਂ। ਉਹ ਕਹਿੰਦੇ ਨੇ ਜਦ ਤੱਕ ਏ ਨੀ ਕਰਾਂਗੇ ਤਾਂ ਤੱਕ ਅਸੀਂ ਸਾਡੀ ਔ ਯਾਤਰਾ ਪੂਰੀ ਹੀ ਨੀ ਹੋਈ।
ਸੱਚ ਏ ਸੱਚਾਈ ਹੈ ਯਾਤਰਾ ਸਫਲ ਬੋਲਦੇ ਨੇ ਮਤਲਬ
ਹਾਂ ਇਨੂੰ ਅੱਜ ਕੱਲ ਬੋਲਦੇ ਨੇ ਯਾਤਰਾ ਸਫਲ।
ਹਾਂ ਬੱਚਿਆਂ ਦਾ ਵੀ ਮ ਅੱਜ ਕੱਲ੍ਹ ਵੱਡੇ ਹੋ ਗਏ ਛੋਟੇ ਸਾਰਿਆਂ ਨੂੰ ਫੋਟੋਆਂ ਦਾ ਇੱਕ-ਇੱਕ ਪੋਜ ਪਾ-ਪਾ ਕੇ ਫੋਟੋ, ਪਾਣੀ ਕਿ ਨਹੀਂ ਪਤਾ ਲੱਗਿਆ ਅਸੀ ਗਏ ਆ ਤੇ,
ਸਹੀ ਗੱਲ ਹੈ।
ਪਤਾ ਹੋ ਪਹਿਲੇ ਤੇ ਮਾਵਾਂ ਫੇਰ ਔ ਸ਼ੋ ਆਫ ਨਹੀਂ ਕਰਦੇ ਨਾ ਜੀ। ਕਦੇ ਸ਼ੋਆ ਆਫ ਦੀ ਆ ਨੀ ਸੋਪ ਵਾਲਾ ਹੋ ਗਿਆ।
ਅੱਜ ਕੱਲ ਤੇ ਹੈਗਾ।
ਟੀ ਬੋਲਦਾ ਮੇਨਟੇਨ ਹੁੰਦੀ ਹੈ।
ਉ ਬਈ ਉਈ ਹੈਗਾ ਸੁਸਾਇਟੀਆਂ ਦਾ ਸਟੇਟਸ ਕੀ ਚੱਲਦਾ ਪਿਆ ਤੁਹਾਡਾ ਅੱਜ ਕੱਲ੍ਹ ਉਹ ਅੱਜ ਕੱਲ੍ਹ ਏ ਵੀ ਮਤਲਬ ਇਹ ਚੀਜ਼ਾਂ ਕ ਮਤਲਬ ਕਿ ਅਸੀ ਅਸੀਂ ਆਪਣੇ ਟਾਈਮ ਦਾ ਥੋੜ੍ਹਾ ਬਹੁਤ ਸੋਚੀਏ ਤੇ ਅਸੀਂ ਏਨੀ ਕੀਤਾ ਜਿੰਨਾ ਅੱਜ ਕੱਲ ਦੀ ਜਨਰੇਸ਼ਨ ਹੈਗੀ ਹੈ ਇਹ ਚੀਜ਼ਾਂ ਚ ਲੱਗੀ ਈ ਏ।
ਹੈਨਾ ਉਹ ਤੋਂ ਗੱਲ ਸਹੀ ਹੈ ਅੱਜ ਕੱਲ ਬੱਚੇ ਤੋਂ ਤੁਸੀਂ ਬੋਲੋਗੇ ਪਹਿਲੇ ਤਾਂ ਮਾਵਾਂ ਕਿ ਕਿਤੇ ਵੀ ਟਰੇਨਾਂ 'ਚ ਟਿਕਟਾਂ ਕਰਾਉਂਦੇ ਤਾਂ ਬੱਚੇ ਚੁੱਪ ਚਾੱਪ ਬਹਿ ਕੇ ਟੁਰ ਜਾਂਦੇ ਅੱਜ ਕੱਲ੍ਹ ਬੱਚਿਆਂ ਨੂੰ ਸੈਕਿੰਡ ਕਲਾਸ ਤੋਂ ਪਹਿਲੇ ਪੈ ਰੱਖਦੇ ਨੀ ਨਹੀਂ ਬਾਬਾ ਥਰਡ ਏੇ ਚ ਨਾ ਕਰਾਇਆ ਉਹਦੇ ' ਸ ਸੋਹਨੀ ਸੁਵਿਧਾ ਲੱਗਦੀ ਏ ਸੈਕਿੰਡ ਐਂਡ ਸੀ ਡ ਟਿਕਟ ਕਰਾਇਆ ਉਹਦੇ 'ਚ ਆਰਾਮ ਲੱਗਦਾ ਵੇ ਅੱਜ ਕੱਲ੍ਹ ਬੱਚਿਆਂ ਨੂੰ ਇੱਕਦਮ ਆਪਣਾ ਸੁਵਿਧਾ ਨਾਲ ਸਾਰੀ ਜਗ੍ਹਾ ਜਾਣਾ ਕਿ ਬੱਚਿਆਂ ਨੂੰ ਵੇਖਣਾ ਵ ਪੈਂਦਾ ਵੇ ਅੱਜ ਕੱਲ੍ਹ ਉਹਨਾਂ ਨੂੰ ਵੇਖੇ ਬਿਨਾਂ ਗੁਜ਼ਾਰਾ ਨਈ ਜਿਕਨ ਬੱਚੇ ਬੋਲੇ ਮਾਂ ਪੇ ਨੂੰ ਕਰਨਾ ਹੀ ਪੈਂਦਾ ਵੇ ਉਹਦੇ ਜਿਹਦੇ ਚ ਬੱਚਿਆਂ ਦੀ ਖ਼ੁਸ਼ੀ ਮਾਂ ਪਿਓ ਦੀ ਉਹਦਾ ਖ਼ੁਸ਼ੀ ਹੋਰ ਦੱਸੋ
ਨ ਨਾ ਨਾ ਨਾ ਨਾ ਨਾ
ਹਾਂਜੀ?
ਅਹ
ਅੱਜ ਕੱਲ ਬੱਚੇ ਤਾਂ ਲੰਬੇ ਲੰਬੇ ਟੂਰਾਂ ਤੇ ਜਾ ਕੇ ਖੁਸ਼ ਨੇ
ਬਿਲਕੁਲ ਨਹੀਂ
ਹਮ
ਹਾਂ ਸਹੀ ਗੱਲ ਏ